ਹੈਲੋ।
ਹਾਂਜੀ
ਹਾਂਜੀ, ਸਾਸ ਸ੍ਰੀ ਕਾਲ ਦੀ।
ਹਾਂ, ਤੁਹਾਡੇ ਨਾ ਸ਼ੋਰ ਬੜਾ ਆ ਰਿਆ ਪਿੱਛੇ।
ਬਿਕੋਜ ਮੈਂ ਕੱਲੀ ਚੱਲਦਾ ਪਿਆ ੳ ਵੀ ਦੂਰ ਏ।
ਅ ਅੱਛਾ- ਅੱਛਾ‌, ਤੁਸੀਂ ਕਿਤੇ ਮੈਨੂੰ ਐਂ ਲੱਗਦਾ ਜੇ ਮੈਂ ਖਾਲੀ ਕਮਰੇ ਦੇ ਵਿੱਚ ਬੈਠੇ ਹੁੰਨੇ ੳ
ਹਾਂ ਖਾਲੀ ਹੀ ਹੈ, ਆਲਮੋਸਟ ਖ ੳਸ ਤੋ ਇਲਾਵਾ ਕੂਛ ਨਈ ਏ।
ਅੱਛਾ, ਤੁਹਾਡੀ ਬਿਲਕੁਲ ਵੀ ਸਮਝ ਨੀ ਨਾ ਆ ਰਈ ਏ।
ਮੈਂ ਇੱਕ ਮਿੰਟ ਰੂਕੋ, ਮੈਂ ਸਿੱਧੀ ਗੱਲ
ਹਾਂਜੀ।
ਹਾਂਜੀ, ਹੁਨ-ਹੁਨ ਬੋਲੋ ਆ ਰੀ ਏ ਮੇ ਵਾਜ਼ ਪ੍ਰੋਪਰ, ਹਾਂ ਉ ਐਕਚੁਲੀ ਵਿੱਚ ਮੈਂ ਏਅਰਪੋਰਟਸ ਚ ਕਨੈਕਟ ਕੀਤੇ ਸੀ, ਉਦੇ ਨਾਲ ਹੋ ਗਿਆ ਹੋਣਾ
ਓਕੇ- ਓਕੇ, ਠੀਕ ਏ। ਹੋਰ ਕਿੱਦਾਂ ਘਰ ਪਰਿਵਾਰ ਸਾਰੇ ਵਧੀਆ ਨੇ?
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
ਹਾਂਜੀ। ਸਾਰੇ ਵਧੀਆ- ਸਾਰੇ ਵਧੀਆ। ਹੋਰ ਤੁਸੀਂ ਕੀ ਕਰਦੇ ੳਂ?
ਹ ਕੈਨ ਈ ਸ਼ੇਰ ਮਾਈ ਪਰਸਨ
ਨਈ ਮਤਲਬ ਐਜੂਕੇਸ਼ਨ ਅ ਕਿੱਦਾਂ, ਤੁਸੀਂ ਕੀ ਕੀਤੀ ਹੋਈ ਏ? ਇਏਦਾਂ ਤਾਂ ਬੋਲ ਹਾਂਜੀ
ਠੀਕ ਹੈ। ਮੈਂ ਟੀਚਰ ਹਾਂ ਬਾਏ ਪਰੋਫੈਸ਼ਨ
ਓਕੇ-ਓਕੇ।
ਹਾਂਜੀ।
ਓਕੇ। ਹਾਂਜੀ‌। ਮੈਂ ਤਾਂ ਜੋਬ ਕਰ ਰਹੀ ਹਾਂ। ਬਟ ਪਹਿਲਾਂ ਮੈਂ ਸਟੱਡੀ ਕੀਤੀ ਹੋਈ ਹੈ। ਆਪਣੀ ਅਹ ਮੈਂ ਪਲੱਸ ਟੂ ਕਰਕੇ। ਉਸ ਤੋਂ ਬਾਅਦ ਮੇਰਾ ਡਿਪਲੋਮਾ ਏ। ਨਰਸਰੀ ਟੀਚਰ ਟ੍ਰੇਨਿੰਗ ਦਾ। ਤੇ ਉਸ ਤੋਂ ਬਾਅਦ ਮੇਰੀ ਆਇਲਸ ਕੀਤੀ ਹੋਈ ਹੈ।
ਅੱਛਾ।
ਵੈਸੇ ਕੁੱਝ ਲੋਕ ਕਹਿੰਦੇ ਨੇ ਕਿ ਐਜੂਕੇਸ਼ਨ ਕੋਈ ਮੈਟਰ ਨਹੀਂ ਕਰਦੀ ਏ ਕਿਉਂਕਿ ਜੋਬਸ ਨਹੀਂ ਮਿਲ ਰਹੀਆਂ ਅੱਜ ਕੱਲ ਇੰਡੀਆ ਦੇ ਵਿੱਚ।
ਕਿ ਐਜੂਕੇਸ਼ਨ ਕੋਈ ਜ਼ਰੂਰੀ ਨਹੀਂ ਹੈ। ਪਰ ਮੈਨੂੰ ਲੱਗਦਾ। ਕਿ ਐਜੂਕੇਸ਼ਨ ਬਹੁਤ ਜ਼ਰੂਰੀ ਏ। ਕਿ ਬੱਚੇ ਨੂੰ ਤੁਸੀਂ ਅਗਰ ਆਪਣੀ ਅ ਲਾਈਫ ਦੇ ਵਿੱਚ ਬੱਚੇ ਨੂੰ ਕੁਛ ਬਣਾਉਣਾ ਚਾਹੁੰਦੇ ਹੋ ਬੱਚੇ ਨੂੰ ਅਹ ਐਜੂਕੇਸ਼ਨ ਦੇ ਨਾਲ ਕੀ ਕੀ ਸਮਝ ਆਉਂਦੀ ਏ ਦੁਨੀਆਂ ਦਾਰੀ ਦੇ ਵਿੱਚ।
ਐਜੂਕੇਸ਼ਨ ਜੋ ਹੈ ਨਾ। ਐਜੂਕੇਸ਼ਨ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੋਬ ਲਈ ਹੀ ਐਜੂਕੇਸ਼ਨ ਲੈਂਦੇ ਹੋ। ਐਜੁਕੇਸ਼ਨ ਮੇਨ ਹੈ ਕਿ। ਤੁਹਾਨੂੰ ਆਲਰਾਂਡ ਬਿਲਡ ਕਰਦੀ ਹੈ। ਐਜ ਏ ਹਿਊਮਨ ਬਣਾਉਣ। ਦੇ ਲਈ ਐਜ ਇਹ ਦੁਨੀਆਂ ਚ ਕੀ ਹੋ ਰਿਹਾ ਹੈ। ਤੁਹਾਨੂੰ ਸੋਚ ਸਮਝਣ ਦੇ ਲਈ ਇਹ ਅ ਤੁਹਾਨੂੰ ਦੱਸਦੀ ਹੈ। ਕਿ ਦੁਨੀਆਂ ਚ ਕਿੱਦਾਂ ਵਿਚਰਨਾ ਵਾ? ਕਿੱਦਾਂ ਬਹਿਣਾ ਵਾ। ਕਿੱਦਾਂ ਖਲੋਣਾ ਵਾ। ਔਰ ਬਹੁਤ ਕੁਛ ਸਿੱਖਣ ਦੇ ਲਈ ਆਈ ਥਿੰਕ ਜ਼ਰੂਰ ਐਜੁਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਜ਼ਰੂਰੀ ਨਹੀਂ ਹੈ ਕਿ ਜੋਬ ਮਿਲੇ ਤੁਹਾਨੂੰ ਗਵਰਮੈਂਟ -ਪ੍ਰਾਈਵੇਟ ਕੋਈ ਮੈਟਰ ਨਹੀਂ ਕਰਦੀ। ਉਹ ਚੀਜ਼ ਪਰ ਐਜੂਕੇਸ਼ਨ ਇੱਕ ਪਾਰਟ ਏ। ਜ਼ਿੰਦਗੀ ਦਾ ਜੋ ਬਹੁਤ ਹੀ ਜ਼ਰੂਰੀ ਹੈ ਜ਼ਿੰਦਗੀ ਦੇ ਲਈ ਹਰ ਇੱਕ ਦੇ ਲਈ। ਹਾਇਰ ਐਜੂਕੇਸ਼ਨ ਸਪੈਸ਼ਲੀ ਕਿ ਇਹ ਨਹੀਂ ਕਿ ਬਸ ਪਲੱਸ ਟੂ ਤੱਕ ਤੁਸੀਂ ਐਜੂਕੇਸ਼ਨ ਲੈ ਲਈਏ ਤੇ ਬਸ ਠੀਕ ਏ। ਹਾਇਰ ਐਜੂਕੇਸ਼ਨ ਜਿਹੜੀ ਹੈ। ਤੁਹਾਨੂੰ ਹੋਰ ਕੁਛ ਬਹੁਤ ਕੁਛ ਸਿਖਾਉਂਦੀ ਹੈ। ਬਹੁਤ ਤਜਰਬੇ ਦਿੰਦੀ ਹੈ। ਮੇਰੇ ਅਕੋਡਿੰਗ। ਅੱਗੇ ਤੁਸੀਂ ਆਪਣੇ ਸ਼ੇਅਰ ਕਰ ਸਕਦੇ ਹੋ।
ਕਿ ਨਹੀਂ ਮੈਂ -ਮੈਂ ਉਹੀ ਕਹਿ ਰਹੀ ਹਾਂ ਕਿ ਕੁੱਝ ਲੋਕ ਸੋਚਦੇ ਨੇ ਹਨਾ ਇਏਦਾਂ। ਤੇ ਮੈਂ ਸੋਚਦੀ ਹਾਂ ਕਿ ਇੱਕ ਐਜੂਕੇਸ਼ਨ ਹੀ ਇੱਕ ਜਰੀਆ। ਜਿਹੜਾ ਆਪਾਂ ਨੂੰ ਕਿਸੇ ਵੀ ਮੋ ਮੁਕਾਮ ਤੱਕ ਪਹੁੰਚਾ ਸਕਦਾ ਨਾ ਐਜੂਕੇਸ਼ਨ ਇੱਕ ਇੱਦਾਂ ਦਾ ਮਤਲਬ ਸਿਸਟਮ ਹੈ। ਕਿ ਜਿਹਦੇ ਵਿੱਚ ਅਹ ਜਿੱਦਾਂ ਆਪਾਂ ਪ ਇਗਜਾਮਪਲ ਲੈ ਲਈਏ। ਪਹਿਲਾਂ ਦੇ ਲੋਕਾਂ ਦੀ ਹਨਾ ਪਹਿਲਾਂ ਦੇ ਲੋਕ ਦੇਖਲੋ ਕਿੱਦਾਂ ਬੋਲਦੇ ਸੀਗੇ ਹਨਾ। ਹੁਣ ਹੁਣ ਜੇਕਰ ਤੁਸੀਂ ਕਿਸੇ ਨੂੰ ਨਵੇਂ ਪਰਸਨ ਨੂੰ ਮਿਲਦੇ ਹੋ ਤਾਂ ਤੁਹਾਨੂੰ ਸਮਝ ਹੈ ਕਿ ਉਹਨੂੰ ਕਿੱਦਾਂ ਬੁਲਾਉਣਾ ਏ। ਜੇ ਤੁਸੀਂ ਮਤਲਬ ਆਪਣੇ ਵੱਡੇ ਕਿਸੇ ਬੰਦੇ ਨੂੰ ਮਿਲਦੇ ਹੋ। ਤਾਂ ਤੁਸੀਂ ਉਹਦੀ ਵੀ ਤੁਹਾਨੂੰ ਸਮਝ ਹੈ ਕਿ ਤੁਸੀਂ ਉਹਨੂੰ ਕਿੱਦਾਂ ਬੁਲਾਉਣਾ। ਐਜੂਕੇਸ਼ਨ ਹੀ ਇੱਕ ਇਹੋ ਜਿਹੀ ਚੀਜ਼ ਹੈ। ਕਿ ਤੁਹਾਨੂੰ ਹਰ ਤਰ੍ਹਾਂ ਦੇ ਪਰਸਨ ਦੇ ਨਾਲ ਡੀਲ ਕਰਨ ਦਾ ਅਹ ਜਿਹੜਾ ਕੀ ਏ ਜ਼ਰੀਆ ਤੁਹਾਨੂੰ ਮਤਲਬ ਦਿੰਦੀ ਏ। ਕਿ ਕਿੱਦਾਂ ਤੁਸੀਂ ਗੱਲ ਕਰਨੀ ਹੈਨਾ?
ਹਾਂਜੀ ਓਹੀ ਨਾ ਬੋਲਣ ਦਾ, ਬੈਂਣ ਦਾ। ਰੈਹਨ ਦਾ, ਸੈਹਣ ਦਾ ਔਰ ਦੁਨੀਆਂ ਨੂੰ ਜਾਨਨ ਦਾ ਤੇ ਦੁਨੀਂਆ ਨੂੰ ਰਿਸਪੈਕਟ ਕਰਨ ਦਾ, ਅਪਨੇ ਐਲਡਰਸ ਨੂੰ ਅਪਨੇ ਵੱਡਿਆਂ ਨੂੰ ਅਪਨੇ ਛੋਟਿਆਂ ਨੂੰ ਪਿਆਰ ਕਰਨ ਦਾ, ਹਰ ਇੱਕ ਨੂੰ ਅਹ ਇੱਕ ਤਜਰਬਾ ਦਿੰਦੀ ਐ। ਜੂਕੇਸ਼ਨ ਜੇੜਾ ਐ ਔਰ ਮਸਟ ਵੀ ਏ ਐਜੂਕੇਸ਼ਨ ਕਿਤੇ ਵੀ ਜਾਓ, ਕੁਛ ਵੀ ਜਾਓ ਸਿੱਖਣਾ ਸਿੱਖਣਾ ਜਰੂਰੀ ਐ ਮੇਰੇ ਖਿਆਲ ਨਾਲ ਔਰ ਸਿੱਖਦੇ ਰੈਣਾ ਚਾਈਦੈ ਸਾਰੀ ਜ਼ਿੰਦਗੀ ਬੰਦੇ ਨੂੰ ਅ ਈਵਨ ਅਹੀਂ ਐ ਓਨੀ ਉਮਰ ਦੇ ਹੋ ਚੁੱਕੇਆਂ ਕਿ ਆਪਾਂ ਬਹੋਤ ਕੁੱਛ ਸਿੱਖ ਚੁੱਕੇ ਆਂ, ਦੇਖ ਚੁੱਕੇ ਆਂ ਪਰ ਫਿਰ ਵੀ ਟਰਾਈ ਕਰਦੇ ਆਂ ਕਿ ਜੋ ਮਿਲੇ ਜਿੱਥੋਂ ਮਿਲੇ ਸਿੱਖਣ ਨੂੰ ਮਿਲੇ ਓ ਸਾਡੇ ਲਈ ਚੰਗਾ ਐ ਓਰ ਬੱਚੇਆਂ ਚ ਵੀ ਐ ਚੀਜ਼ਾਂ ਗੁਣ ਹੋਣੀ ਚਾਈਦੀਆਂ, ਜੇੜੀ ਪੈਲੀ ਪੀੜ੍ਹੀ ਸੀ ਓਨਾਂ ਚ ਬੜਾ ਡਿਫਰੈਂਸ ਐ, ਜੇੜੀ ਹੁਨ ਦੀ ਪੀੜ੍ਹੀ ਐ, ਓਦੇ ਚ ਬੜਾ ਡਿਫਰੈਂਸ ਐ।
ਹੂੰ, ਹੂੰ-ਹੂੰ, ਹੂੰ ਤੇ ਤੁਆਡੇ ਅਹ ਬੱਚੇ ਹੈਗੇ ਆ?
ਪਰਸਨਲ?
ਕੋਈ ਗੱਲ ਨੀ ਏਦਾਂ ਥੋੜਾ ਬੋਤਾ, ਮਤਲਬ ਨਾਮ ਵਗੈਰਾ।
ਹਾਂਜੀ-ਹਾਂਜੀ, ਹਾਂਜੀ ਹੈ ਵਾ ਚਾਈਲਡ।
ਓਕੇ, ਔਰ ਛੋਟੇ ਨੇ ਹਲੇੇ ਕਿ ਮਤਲਬ ਪੜਦੇ ਨੇ?
ਛੋਟਾ ਸਟੱਡੀ ਕਰਦਾ ਪੇਆ।
ਓਕੇ-ਓਕੇ ਠੀਕੈ, ਵਧੀਆ ਐਜੂਕੇਸ਼ਨ ਦੇਣੀ ਚਾਈਦੀ ਐ ਬੱਚੇਆਂ ਨੂੰ ਹਨਾ, ਕਿ ਤਾਂ ਕਿ ਮਤਲਬ ਜੇਕਰ ਉ ਕਿਸੇ ਵੀ, ਕਿਸੇ ਵੀ, ਮਤਲਬ ਅਗਰ ਕਿਸ ਤੇ ਓਨਾਂ ਨੂੰ ਸਈ ਗਲਤ ਦੇ ਵਿੱਚ ਪਤਾ ਲੱਗਣਾ ਚਾਈਦੈ, ਐਜੂਕੇਸ਼ਨ ਦੇ ਨਾਲ। ਵੀ ਹੁੰਦੈ।
ਹਾਂਜੀ। ਅ ਐਜੂਕੇਸ਼ਨ ਦੇ ਨਾਲ ਈ ਪਤਾ ਲੱਗਦੈ ਜਿਉਂ-ਜਿਉਂ ਅਹ ਆਈ ਥਿੰਕ ਤਜਰਬਾ ਵੱਧਦੈ, ਤਿਉਂ-ਤਿਓ ਤੁਆਨੂੰ ਜਾਦਾ ਸਮਝ ਲੱਗਦੀ ਐ ਦੁਨੀਆਂ ਦੀ, ਕਿ ਅਹ ਕੀ ਕੀ ਤੁਆਡੇ ਲਈ ਸਈ ਐ, ਕੀ ਨਈਂ ਸਈ ਐ, ਓ ਕੁੱਝ ਐਕਸਪੀਰੀਅੰਸ ਸਿਖਾਦਾ ਐ ਔਰ ਕੁਛ ਐਜੂਕੇਸ਼ਨ ਜਾਦਾ ਜਰੂਰੀ ਐ, ਹਿੱਸਾ ਔਰ ਐਜੂਕੇਸ਼ਨ ਦੇ ਨਾਲ-ਨਾਲ ਆਪਾਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਖਦੇ ਆ ਬੱਚੇ ਨੂੰ ਅ ਹੌਲੀ-ਹੌਲੀ ਸਮਝ ਲੱਗਦੀਆਂ ਨੇ ਸਾਰੀਆਂ ਚੀਜ਼ਾਂ। ਪੈਰੈਂਟਸ ਤੋਂ ਲੱਗਦੀਆਂ ਨੇ ਓ ਸਮਝਾਦੇ ਨੇ ਠੀਕੈ ਔਰ ਕੁਝ-ਕੁਝ ਕੁੱਛ ਬੰਦਾ ਜਿੰਨਾ ਤੱਕ ਅਪਨੀਆਂ ਗਲਤੀਆਂ ਤੋਂ ਨਈਂ ਸਿੱਖਦਾ ਉਸ ਤੋਂ ਬਗ਼ੈਰ ਬੰਦਾ ਜੇੜਾ ਕੁਛ ਨਈਂ ਸਿੱਖ ਸਕਦਾ, ਜਿੰਨਾ ਤੱਕ ਓ ਅਪਨੇ ਮਿਸਟੇਕਸ ਤੋਂ ਇੰਪਰੂਵ ਨਈਂ ਕਰਦਾ ਹੈਗਾ।
ਹਾਂਜੀ।
ਹਾਂਜੀ।
ਹੁਣ ਏ ਦੇਖਲੋ ਮੈਂ ਬਸ ਫ੍ਰਰੀ ਸੀ, ਮੈਂ ਸੋਚਿਆ ਤੁਆਨੂੰ ਚਲੋ ਕੋਲ ਕਰ ਲਵਾਂ।
ਅੱਛਾ, ਠੀਕ ਏ ਫੇਰ
ਤੇ ਬਸ ਏਹੀ ਹੈ ਕਿ 'ਅਹ ਜਿੱਦਾਂ ਵੀ ਮਰਜੀ ਏ ਚਾਏ ਤੁਸੀਂ ਘੱਟ ਐਜੂਕੇਸ਼ਨ ਦੇ ਸਕਦੇ ਓ ਬੱਚੇ ਨੂੰ, ਜਿੰਨੀ ਤੁਸੀਂ ਐਜੂਕੇਸ਼ਨ ਦੇ ਸਕਦੇ ਓ, ਓਨੀ ਦਿਓ, ਹਨਾ।
ਹਾਂਜੀ।
ਕਿ ਏਨੀ ਐ ਕਿ ਤੁਸੀ ਏ ਸੋਚੋ ਕਿ ਨਈਂ, ਏਤਾਂ ਮਤਲਬ ਅੱਜ-ਕੱਲ ਜਿੱਦ ਤਾਂ ਲੋਕ ਸੋਚਦੇ ਨੇ ਕਿ ਜੋਬਸ ਤਾਂ ਮਿਲਦੀਆਂ ਨੀ, ਜੇ ਜੋਬਸ ਮਿਲ
ਰੁਝਾਨ, ਰੁਝਾਨ, ਰੁਝਾਨ ਦੀ ਮੈਂ ਗੱਲ ਦੱਸਾਂ ਤੁਆਨੂੰ ਤੇ ਸਾਡੇ ਪੰਜਾਬ ਦੇ ਵਿੱਚ, ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਓ?
ਹਾਂਜੀ।
'ਹਾਂ ਸਾਡੇ ਪੰਜਾਬ ਦੇ ਵਿੱਚ ਰੁਝਾਨ ਨੇ ਲਗਭਗ ਦਸ ਸਾਲਾਂ ਤੋਂ ਏ ਰੁਝਾਨ ਚੱਲ ਰਯਾ ਐ ਕਿ ਅੱਜ ਹਾਇਰ ਐਜੂਕੇਸ਼ਨ ਵੱਲ ਬੱਚੇ ਨੀ ਜਾ ਰੇ, ਠੀਕ ਐ ਪੈਲਾਂ ਸੀ। ਜਦੋਂ ਸਾਡਾ ਟਾਈਮ ਸੀ, ਸਾਡੇ ਟਾਈਮ ਔਰ ਸਾਡੇ ਡੈਡੀ ਦੇ ਟਾਈਮ, ਸਾਡੇ ਮੇਰੇ ਚਾਚੂ ਹੁਣਾ ਦੇ ਟਾਈਮ 'ਤੇ ਆਲਮੋਸਟ ਜੇੜੇ ਲੋਕ ਸੀ ਰੈਫਰੈਂਸ ਦਿੰਦੇ ਸੀ, ਹਾਇਰ ਐਜੂਕੇਸ਼ਨ ਨੂੰ, ਪਰ ਪਿਛਲੇ ਦਸ ਸਾਲਾਂ ਤੋਂ, ਬਾਰਾਂ ਸਾਲਾਂ ਤੋਂ ਬੱਚੇ ਸਿਰਫ ਇੱਕ, ਇੱਕ ਆਈਲੈਟਸ ਕਰਕੇ ਬਾਰ ਜਾਨ ਦਾ ਇੱਕ ਓਨਾਂ ਨੇ ਪੈਟਰਨ ਫੜ ਲਯਾ ਐ ਕਿ ਐਜੂਕੇਸ਼ਨ ਕੋਈ ਮੈ ਟਰ ਨਈ ਕਰਦੀ ਸਾਡੇ ਲਈ ਬਸ ਅਹੀ ਐਥੋਂ ਨਿਕਲਨਾ ਆਏ ਠੀਕ ਐ ਔਰ ਜੇੜੀ ਐਜੂਕੇਸ਼ਨ ਏ ਓ ਜਾਦਾ ਜ਼ਰੂਰੀ ਏ, ਤੁਆਨੂੰ ਸਮਝਣ ਦੀ, ਦੁਨੀਆਂ 'ਚ ਵਿਚਰਨ ਦੇ ਲਈ, ਪਲਸ ਟੂ ਤੱਕ ਤੁਸੀਂ ਬੱਚੇ ਹੋ, ਜਿੰਨਾ ਤੱਕ ਪਲੱਸ ਟੂ ਤੱਕ ਹੋ। ਤਾਨੂੰ ਨੌਲੇਜ ਨਈ ਐ, ਅਸੀਂ ਵੀ ਐਕਸਪੀਰੀਅੰਸ ਕੀਤਾ ਓ ਚੀਜ਼ਾਂ ਜਦੋਂ ਅਸੀਂ ਕਾਲਜ ਗਏ ਆਂ, ਕੋਲਜ- ਤੋਂ ਬਾਦ ਅੱਗੇ ਕੁਲੀਗਸ ਬਨੇ ਨੇ। ਜੋਬ ਕਰਦੇ ਆਂ ਫਿਰ ਤੁਆਡਾ ਤਜਰਬਾ ਵੱਧਦਾ ਏ। ਬੋਹਤ ਕੁਛ ਸਿੱਖਦੇ ਓ ਤੁਸੀ। ਜ਼ਿਓਂ-ਜਿਓਂ ਅੱਗੇ ਵੱਧਦੇ ਓ ਜਾਂ ਜਿਓਂ-ਜਿਓਂ ਐਜੂਕੇਸ਼ਨ ਲੈਂਦੇ ਓ ਔਰ ਹੁੰਨਦਾ ਰਵੱਈਆ- ਯਾ ਜੇੜਾ ਰੁਝਾਨ ਏ ਜੇੜਾ ਓ ਉਲਟ ਓ ਗਯਾ ਐ। ਹੁਣ ਬੱਚੇ ਪੜ੍ਹ ਕੇ ਰਾਜ਼ੀ ਨੀ ਐ ਪਲੱਸ ਟੂ ਤੋਂ ਬਾਦ ਅੱਗੇ ਐਜੂਕੇਸ਼ਨ ਕਰ ਕੈਰੀ ਕਰਕੇ ਰਾਜ਼ੀ ਨੀ ਹੈਗੇ।
ਹੂੰ, ਹੂੰ, ਹੂੰ, ਐਕਚੁਲੀ ਏ ਜੇੜਾ ਏ ਐਜੂਕੇਸ਼ਨ ਦਾ ਰਝਾਨ ਘੱਟਿਆ, ਏ ਲੋਕਡਾਊਨ- ਤੋਂ ਬਾਦ ਘਟਿਆ ਏ, ਓਦੂੰ ਬਾਦ 'ਚ ਮਤਲਬ ਜੇੜੇ ਪੈਲਾਂ ਆਲੇ ਥੋੜੇ ਬੱਚੇ ਮਤਲਬ ਪੜ੍ਹਦੇ ਸੀ, ਜਦੋਂ ਦੋ ਸਾਲ ਦਾ ਬਚ ਚੇਆਂ ਦੇ ਵਿੱਚ ਗੈਪ ਪੈ ਗਯਾ, ਓਦੂੰ ਬਾਦ 'ਚ ਬੱਚੇਆਂ ਦਾ ਰੁਝਾਨ ਘੱਟ ਗਿਆ।
ਹਾਂਜੀ ਹਾਂ ਮੈਟਰ ਕਰਦੀਆਂ, ਬੋਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਕੁੱਝ ਆਏ ਮੈਂ- ਕਵਾਂ ਗੀ ਫੋਰਨ ਦਾ ਕਰੇਜ਼, ਓਦੇ ਨਾਲ ਵੀ ਹੋਇਆ ਵਾ। ਪੰਜਾਬ 'ਚ ਤੇ ਸਪੈਸ਼ਲੀ ਮੈਂ ਕਵਾਂਗੀ, ਮੈਨਸ਼ਨ ਕਰਾਂਗੀ ਕਿ ਆ- ਆ ਸਾਡੇ ਐ ਫੋਰਨ ਦੇ ਰੁਝਾਨ ਨੇ ਸਾਨੂੰ ਜੇੜਾ ਵਾ ਐਜੂਕੇਸ਼ਨ ਨਾਲ ਤੋੜਿਆ ਵਾ। ਔਰ ਦੂਸਰਾ ਕੁੱਛ ਛੋਟੇ-ਮੋਟੇ ਆ ਪੀਰੀਅਡਸ ਆਂਦੇ ਰੈਂਦੇ ਨੇ, ਜਿਵੇਂ ਆ ਕੋਵਿਡ ਦਾ ਆ ਗਯਾ। ਅਦਰ ਕੁਛ ਵੀ ਲਗਾ ਕੇ ਚੱਲੋ ਕੀ ਅਹ ਪੈਲੀਆਂ ਘੱਟ ਟ ਨੇ ਅਹ ਜਨਸੰਖਿਆ ਜਾਦਾ ਏ। ਕੁਛ ਹੋਰ ਵੀ ਰੀਜ਼ਨਸ ਹੋ ਸਕਦੇ ਨੇ ਪਰ ਦਾ ਮੇਨ ਮੈ ਟਰ ਇਜ ਕੀ ਫੋਰਨ ਦੀ ਜੇੜੀ ਲਤ ਏ ਸਾਨੂੰ ਭੱਜਣ ਦੀ, ਓਨੇ ਸਾਨੂੰ ਐਜੂਕੇਸ਼ਨ ਤੋਂ ਤੋੜਿਆ ਐ।
ਹਾਂਜੀ ਅਸਲ 'ਚ ਅ ਮਤਲਬ ਏਨਾਂ ਨੇ ਪੈਸਾ ਜਾਦਾ ਮੁੱਖ ਬਣਾ ਲਯਾ ਨਾ ਕਿ ਪੈਸਾ-ਪੈਸਾ ਕੀ ਪੈਸਾ ਹੋਏਗਾ ਤਾਂ ਐਜੂਕੇਸ਼ਨ ਦੀ ਲੋੜ ਈ ਨੀ ਐ। ਤੁਸੀਂ ਕਿਤੇ ਵੀ ਅਪਣਾ ਕੋਈ ਵੀ ਕੰਮ ਖੜਾ ਕਰ ਸਕਦੇ ਓ, ਹਨਾ।
ਹਾਂਜੀ ਹਾਂ ਪੈਸਾ ਪ ਪੈਸਾ ਵੀ ਮੈਟਰ ਕਰਦਾ ਏ। ਅੱਜ-ਕੱਲ ਦੀ ਜ਼ਿੰਦਗੀ ਦੇ ਵਿੱਚ ਪੈਸਾ ਬੋਤ ਜ਼ਰੂਰੀ ਐ। ਪਰ ਐਜੂਕੇਸ਼ਨ ਦੇ ਨਾਲ ਤਾਨੂੰ ਨੌਲੇਜ ਮਿਲਦੀ ਐ ਪੈਸਾ ਤਾਨੂੰ- ਕਮਾਈ ਦੇ ਲਈ ਠੀਕ ਏ ਧੰਨ ਦੌਲਤ ਐਸ਼ੋ -ਆਰਾਮ ਦੇ ਸਕਦਾ ਏ। ਪਰ ਜੇੜੀ ਐਜੂਕੇਸ਼ਨ ਦੇ ਸਕਦਾ ਏ, ਹੁਨਰ ਦੇ ਸਕਦਾ ਏ, ਜਾਣਕਾਰੀ ਦੇ ਸਕਦੀ ਏ। ਓ ਤੁਆਡੀ ਐਜੂਕੇਸ਼ਨ ਈ ਐ। ਹਾਂਜੀ ਤੇ ਮੈਂ- ਟੀਚਰ ਆਂ ਬਾਏ ਪ੍ਰੋਫੈਸ਼ਨ। ਔਰ ਵਨ ਮਿੰਟ ਮੈਂ ਇੱਕ ਟੀਚਰ ਵਾ ਬਾਏ ਪ੍ਰੋਫੈਸ਼ਨ। ਔਰ ਮੇਰਾ ਮੁਲਾਕ ਨੰਬਰ ਤਿੰਨ। ਜਿਨੂੰ ਗੁਰੂ ਦਾ ਨੰਬਰ ਕੈਂਦੇ ਆ। ਅੱਜ ਓ ਅਹ- ਆਪਣੇ ਵਿਚਾਰ ਸਾਂਝੇ ਕਰਨ ਦੀ ਬੜੀ ਗੰਦੀ ਆਦਤ ਹੁੰਦੀ ਐ। ਔਰ ਮੈਂ ਅਹ ਬੋਲਣ ਤੋਂ ਗੁਰਰੇਜ਼ ਨੀ ਕਰਦੀ। ਔਰ- ਓਟੋਮੈਟਿਕਲੀ ਆਦਤ ਏ।
ਕੋਈ ਗੱਲ ਨੀ। ਕੋਈ ਗੱਲ- ਅਮ ਨੋ ਪ੍ਰੋਬਲਮ।
ਹਾਂਜੀ ਦਸ ਮਿੰਟ
ਹਾਂਜੀ- ਹਾਂਜੀ ਹਾਂਜੀ ਠੀਕ ਐ। ਓਕੇ ਜੀ ਸਸਰੀ ਕਾਲ। ਕੋਈ ਗੱਲ ਨੀ ਹਾਂਜੀ -ਹਾਂਜੀ।
ਚੱਕਰ ਨੇ ਏਦਾਂ।
ਨਹੀਂ ਅਭੀ ਅਭੀ ਹੈ ਟਾਈਮ। ਆ ਹੈ ਟਾਈਮ। ਇੱਕ ਥੋੜੀ- ਹਾਂਜੀ ਹੋਰ ਸੁਣਾਓ ਤੁਸੀਂ ਆਪਣੇ-
ਹਾਂਜੀ ਹਾਂਜੀ ਵਧ- ਬਸ ਵਧੀਆ ਵਧੀਆ ਓਈ ਕਹਿ ਰਹੀ ਸੀ ਕਿ ਮੈਂ ਮਤਲਬ ਐਜੂ- ਐਜੂਕੇਸ਼ਨ ਈ ਇੱਕ ਏਦਾਂ ਦਾ ਸਿਸਟਮ ਐ। ਅਗਰ ਤੁਸੀਂ ਪੜ੍ਹਨ ਜਾਂਦੇ ਓ ਤਾਂ ਓਥੋਂ ਈ ਤਾਨੂੰ- ਅਹ ਕਿੰਨੇ ਅਹ ਮਤਲਬ ਅਹ ਕਹਿ ਸਕਦੇ, ਕਿੰਨੇ ਰਾਸਤੇ ਮਿਲਦੇ ਨੇ ਕਿ ਤੁਸੀਂ ਕੇੜੇ ਰਾਸਤੇ- ਤੇਨੂੰ ਸਈ ਚੁਣਨਾ ਨਾ ਕੀ ਤੁਆਡੇ ਲਈ ਕੇੜਾ ਪ੍ਰੋਫੈਸ਼ਨ ਜਾਦਾ ਬੈਸਟ ਐ। ਓਥੋਂ ਤਾਨੂੰ ਕਿੰਨੇ ਰਾਸਤੇ ਮਿਲਦੇ ਨੇ। ਅਗਰ ਤੁਸੀਂ ਸਿੰਗਿੰਗ, ਐਕਟਿੰਗ- ਅ ਮੋਡਲਿੰਗ। ਕਿੰਨੇ- ਕਿੰਨੇ ਮਤ- ਮਤਲਬ ਐਜੂਕੇਸ਼ਨ ਦੇ ਅ ਜ਼ਰੀਏ ਤੁਆਨੂੰ ਕਿੰਨੇ ਰਾਸਤੇ ਮਿਲਦੇ ਨੇ ਕੀ ਤੁਸੀਂ- ਕਿਸੇ ਵੀ ਰਾਸਤੇ-
ਹਾਂ ਪ੍ਰਫੈਸ਼ਨ ਪ੍ਰਫੈਸ਼ਨ ਚੂਜ਼- ਕਰਨ ਦੇ ਵੀ ਤੁਆਡੀ ਕੀ ਮਦਦਗਾਰ ਏ। ਆਪਣੀ ਐਜੂਕੇਸ਼ਨ ਜੇੜੀ ਏ ਕੀ ਕਿਉਂਕਿ ਕੀ ਓਦੇ ਵਿੱਚ- ਕੀ ਐ ਕੀ ਕੋਲਜ, ਸਕੂਲ ਟਾਈਮ ਤਾਨੂੰ ਸਭ ਕੁੱਝ ਸਿਖਾਇਆ ਜਾਂਦਾ ਏ ਕੀ ਕੇੜੇ ਤੁਆਡੇ ਰੁਝਾਨਾਂ ਬਾਰੇ ਵੇਖਿਆ ਜਾਂਦਾ ਐ ਕਿ ਤੁ- ਕੀ ਬਣਨਾ ਚਾਹੁੰਦੇ? ਕੀ ਕਰਨਾ ਚਾਹੁੰਦੇ ਓ? ਕੋਈ ਗੇਮਸ- ਵਿਚ ਅੱਛਾ ਏ। ਕੋਈ ਸਿੰਗਿੰਗ ਵਿੱਚ ਅੱਛਾ ਏ। ਕੋਈ ਡਾਂਸਿੰਗ ਵਿੱਚ ਅੱਛਾ ਐ। ਠੀਕ ਏ। ਔਰ ਜ਼ਰੂਰੀ ਨੀ ਆ ਹਰ ਕੋਈ ਜਾ ਕੇ ਜੇੜਾ ਪ੍ਰੋਫੈਸ਼ਨ, ਐਜੂਕੇਸ਼ਨ ਦੇ ਵਿੱਚ ਟੀਚਿੰਗ ਲਾਈਨ ਈ- 'ਚ ਹੁੰਦਾ ਹੈ ਜ਼ਰੂਰੀ ਨੀ ਐ ਕਿ ਹਰ ਕੋਈ ਜੇੜਾ ਓ ਡਾਕਟਰ ਹੀ ਨਿਕਲੇਗਾ ਓਥੋਂ ਐਜੂਕੇਸ਼ਨ 'ਚੌਂ। ਹੋਰ ਵੀ ਬੜੇ ਪ੍ਰਫੈਸ਼ਨ ਨੇ। ਕੁਛ ਅ ਅ- ਅ ਆਪ ਫਰੰਟ ਨੇ। ਕੁਛ ਅ ਬੋਲੀਵੁੱਡ, ਅ ਮਿਊਜ਼ਿਕ ਵਗੈਰਾ ਵਗੈ- ਵਗੈਰਾ। ਅਲੱਗ ਅਲੱਗ ਤਰ੍ਹਾਂ ਨਾਲ ਜੁੜੇ ਹੋਏ ਨੇ।
ਹਾਂਜੀ
ਅ ਕੋਲ ਕੱਟ ਕਰ ਸਕਦੇ ਆਂ ਕਿ ਅਦਰਵਾਈਜ਼-
ਹਾਂਜੀ ਹਾਂਜੀ ਠੀਕ ਏ -ਠੀਕ ਏ। ਓਕੇ ਜੀ- ਓਕੇ ਬਾਏ।